ਹੈਲੋ ਹਾਂ
ਸਤਿ ਸ੍ਰੀ ਅਕਾਲ ਭੈਨ ਜੀ।
ਬੋਲੋ ਸਤਿ ਸ੍ਰੀ ਅਕਾਲ।
ਹੋਰ ਠੀਕ-ਠੀਕ ਆਂ ਤੁਸੀ ਕੀ ਦੱਸਾਂ।
ਮੈਂ ਨਾ ਬਾਹਰ ਚੱਕਰ ਮਾਰ ਰਹੀ ਸੀ ਗਲੀ ਚ, ਸਾਡੀ ਗਲੀ ਆ ਉਧਰ ਚਕ
ਹਮ ਅੱਛਾ ਹੋਰ।
ਸੀ ਮੇਰਾ
ਕੀ ਪਾਟ ਗਿਆ। ਕੀ ਪਾਟ ਗਿਆ।
ਹੁਹ ਫਾੜ ਗਿਆ ਨੀ ਓਹ। ਵੱਧ ਗਿਆ ਵੱਧ।
ਅੱਛਾ ਵਜਨ ਵੱਧ ਗਿਆ। ਟੀ ਪਾਣੀ ਘੱਟ ਖਾ ਲੋੋ।
ਅਸੀਂ ਪਿੱਜਾ ਬਰਗਰ ਖਾਂਦੇ ਅਸੀਂ ਰੋਟੀ ਪਾਨੀ ਨੀ ਖਾਂਂਦੇ, ਚੌਲ ਖਾ ਲੈਂਦੇ।
ਅੱਛਾ
ਬਸ ਸਾਡਾ ਗੁਜ਼ਾਰਾ ਹੋ ਜਾਂਦਾ।
ਅੱਛਾ।
ਹੋਰ ਤੁਸੀਂ ਦੱਸੋ? ਅੱਜ ਕੀ ਖਾਧਾ ਤੁਸੀਂ? ਕੀ ਬਣਾਇਆ? ਇਹ ਨਾ ਦੱਸੋ ਕਿ ਅੱਜ ਦਹੀ ਖਾਧੀ। ਅੱਛਾ ਤ ਕੋਫ਼ਤੇ ਤੁਸੀਂ ਬਣਾਈ ਸੀ ਭੈਣਜੀ ਆਂਦਰ ਤੁਹਾਨੂੰ ਬਣਾਨੇ। ਕਿ ਕਿਵੇਂ ਸਿਖਾਇਆ ਤੁੋਨੂੰ ਕਿਨੇ ਸਿਖਾਏ ਸੀ? ਅਰੇ ਵਾਹ। ਔਰ ਸ਼ਾਮ ਦਾ ਕੀ ਪਲੈਨ ਆ ਤੁਹਾਡਾ ਕਿੱਥੇ ਜਾਣਾ ਕਿ ਨਹੀਂ ਜਾਣਾ। ਫਿਰਨ ਲਈ। ਮੌਸਮ ਇਨ੍ਹਾਂ ਚੰਗਾ ਹੋਇਆ।
ਹੂੰ।
ਮੌਸਮ ਇੰਨਾ ਵਧੀਆ ਐ। ਜਾਓ ਨਾ ਫਿਰ ਪਾਰ ਘੁੰਮਣ।
ਤੁਸੀਂ ਚੱਲੋ ਨਾਲ।
ਨਹੀਂ ਨਹੀਂ। ਮੈਨੂੰ ਨਾ ਉਹ ਨਾ ਮੇਰੀ ਕੁੜੀ ਆਂ ਨਾ ਵੱਡੀ ਓਦੀ ਸਹੇਲੀ ਦਾ ਬੱਡੇ ਆ ਉਸਦਾ ਹੂੰਨੀ ਫੋਨ ਆਇਆ ਕਿ ਤੂੰ ਆ ਮ ਤੇ ਘਰੇ ਮਿਸ਼ਟੀ ਆ ਨਾ ਮੇਰੀ ਕੁੜੀ
ਅੱਛਾ।
ਉਸਦੀ ਸਹੇਲੀ ਦਾ ਬੱਡੇ ਹਾਂ।
ਉੱਧਰ ਜਾਣਾ। ਉਹ ਨਿਤੇਸ਼ ਦਾ ਵੀ ਦੋਸਤ ਏ, ਔਰ ਮਿਸ਼ਟੀ ਉਸ ਮਿਸ਼ਟੀ
ਉਸਦੀ ਦੋਸਤ ਏ।
ਹਾਂਜੀ।
ਹਾਂ
ਹੋਰ, ਸ਼ਾਮ ਦਾ ਪਲੈਨ ਤਾਂ ਉਹ ਹੀ ਆ, ਜਨਮਦਿਨ ਤੇ ਜਾਣਾ ਐ ਹੂੰ।
ਹੋਰ ਭੈਣਜੀ।
ਠੀਕ ਆ, ਤੁਸੀਂ ਸੁਣਾਓ?
ਬਸ ਕੁਛ ਨੀ, ਅੱਜ ਦਾ ਪਾਨੀ-ਪੂਰੀ ਖਾਨੇ ਦਾ ਬੜਾ ਜੀ ਕਰਦਾ,
ਤੁਹਾਨੂੰ ਲੱਗਦਾ ਜ਼ਿਆਦ ਹੀ ਪਸੰਦ ਐ ਤੁਹਾਨੂੰ ਤੇ ਤੁਸੀਂ ਸਾਨੂੰ ਵੀ ਲੈ ਕੇ ਜਾਂਦੇ ਹੋ ਇਕੱਲਾ, ਪਾਨੀ ਪੂਰੀ ਬੋਲਦੇ ਹੋ ਹਨਾ ਹਮੇਸ਼ਾ ਬੋਲਦੇ ਹੋ ਪਾਨੀ ਪੂਰੀ
ਚਲੋ ਨਾ ਪਾਣੀ ਪੂਰੀ ਖਾਣ ਐ
ਨਾ ਪਾਣੀ ਪੂਰੀ ਕੀ ਆ ਖਵਾਣੀ ਤੇ ਚੰਗੀ ਪਾਰਟੀ ਖਵਾਇਆ ਕਰੋ,
ਉਸ ਤੋਂ ਚੰਗਾ ਕੀ ਆ,
ਹੈਂ,
ਪਾਣੀ ਪੂਰੀ ਚੰਗਾ ਜੀ ਆ ਹੈਲਦੀ ਆ ਹੈਲਦੀ ਪਾਣੀ ਪੂਰੀ
ਹੂੰ,
ਹੈਲਦੀ ਚੀਜ਼ਾਂ ਖਾਂਦੇ ਅਸੀਂ
ਅੱਛਾ,
ਹੋਰ ਦੱਸੋ ਭੈਣ ਜੀ, ਨਆ ਤਾਜ਼ਾ,
ਵਧੀਆ ਸਭ ਉਹੀ ਤਾਜਾ ਓਹੀ ਨਵਾ ਤੁਸੀਂ ਦੱਸੋ ਹੋ ਉਹੀ ਗੱਲ ਨਾ
ਉਹ ਤਾਂ ਹੈ ਭੈਣ ਜੀ ਕੁਛ ਨ
ਕੀ ਕਰਦੇ,
ਕੁਛ ਨਹੀਂ ਬਸ ਮੀਹ ਦਾ ਇੰਤਜ਼ਾਰ ਕਰ ਰਹੇ ਮੀਹ ਆਊਗਾ ਮੌਸਮ ਥੋੜਾ ਹੋਊਗਾ ਇਹ ਗਰਮੀ ਨੇ ਉਹ ਗਰਮੀ ਨੇ ਬੁਰਾ ਹਾਲ ਕਰਕੇ ਰੱਖਿਆ।
ਹਾਂ ਗਰਮੀ ਤੋਂ
ਹੋਰ ਇਸ ਗਰਮੀ ਚ ਕਿੱਥੇ ਗਈ ਕਿ ਨਹੀਂ ਘੁੰਮਣ ਹਾਂਜੀ
ਹਾਂਜੀ ਬੋਲੋ
ਇਹ ਗਰਮੀ ਚ ਕਿੱਥੇ ਗਏ ਕਿ ਨਹੀਂ ਘੁੰਮਣ
ਗਏ ਸੀਗੇ।
ਕਿੱਥੇ ਗਈ ਸੀ।ਕਿਹੜੀ ਜਗ੍ਹਾ
ਆਪਣਾ ਵਾਟਰ ਪਾਰਕ ਸਾਡੇ ਇੱਥ ਬਹੁਤ ਵਾਟਰ ਪਾਰਕ ਉਥੇ
ਅਰੇ ਵਾਹ ਵਧੀਆ-ਵਧੀਆ ਅਸੀਂ ਤਾਂ ਬੀਚ ਤੇ ਗਏ ਸੀ। ਤਿੰਨ ਦਿਨ ਲਈ
ਅੱਛਾ
ਮੈਂ ਮੇਰੀ ਭੈਣ ਅਸਾਂ ਦੇ ਬੱਚੇ ਉਹਨਾਂ ਦੇ ਬੱਚੇ ਨਾ ਜੀ ਨਾ ਅਸੀਂ ਕੋਕਣ ਗਏ ਸੀ।
ਅੱਛਾ ਅੱਛਾ ਗੋਆ ਗੋਆ ਚ
ਮਹਿੰਗਾਈ ਨਾ ਮਹਿੰਗਾਈ ਕੀ
ਇਹਨਾਂ ਤਾਂ ਗਏ ਆ ਮਹਿੰਗਾ ਨ ਨਹੀਂ ਲੱਗਿਆ ਹੋਣਾ ਤੁਹਾਨੂੰ
ਨਹੀਂ ਸਾਲ ਚ ਇੱਕ ਵਾਰੀ ਜਾਂਦੇ ਅਸੀਂ ਬਸ ਇਸ ਵਾਰੀ ਨਹੀਂ ਗਏ ਕਿਉਂਕਿ ਇਸ ਵਾਰੀ ਨਾ ਸਾਡੇ ਚੀਜ਼ਾਂ ਨੂੰ ਜੀਜੇ ਨੂੰ ਕੰਮ ਨੀ ਆ ਕੰਮ ਆਯਾ ਪੰਜਾਬ ਚ ਤਾਂ ਉਹ ਉੱਧਰ ਚਲੇ ਗਏ ਤਾਂ ਫਿਰ ਅਸੀਂ ਇ ਨਾ ਨਹੀਂ ਜ ਭ ਇਸ ਵਾਰੀ ਜਾਣਾ ਹੈ ਅਗਲੇ ਸਾਲ ਦੀ ਖੰਗੇ
ਅੱਛਾ
ਹੋਰ
ਵਧੀਆ ਦੱਸੋ
ਅੱਛਾ ਹਦਾ ਕੀ ਪਲੈਨ ਹੈ।
ਅੱਜ ਚੱਲ ਜਾਵਾਂਗੇ ਬਾਹਰ ਕਿਤੇ ਮੈਂ ਨੀ ਜਾਊਂਗੀ
ਕੀ ਹੋਇਆ ਤੁਹਾਨੂੰ ਨਹੀਂ ਜਾਣ ਲਈ ਜਾਓ
ਕਿਉਂ ਤੁਸੀਂ ਡਾਇਟ ਕਿਉਂ ਇੰਨਾ ਕਿੰਨਾ ਵੇਟ ਹੋ ਗਿਆ ਤੁਹਾਡਾ
ਹੋਣਾ ਹੈਗਾ ਸਿਕਸਟੀ ਫੋਰ
ਸਿਕਸਟੀ ਫੋਰ ਤਾਂ ਠੀਕ ਆ
ਨਾ ਮੈਂ ਹੋਰ ਘਟਾਣਾ ਵਾ ਨਾ
ਨਾਮ ਜੀਨਾ
ਹਮ
ਨਾ ਕਟਾਓ ਸਿਕਸਟੀ ਫੋਰ ਠੀਕ ਆ
ਠੀਕ ਆ
ਹਾਂਜੀ ਬਸ ਹੈਲਦੀ ਖਾਨਾ ਖਾਓ
ਅੱਛਾ
ਖੀਰਾ ਖਾਲੋ ਦਹੀਂ ਖਾਲੋ ਹੁਣ ਮੀਹ ਚ ਤਾਂ ਦਹੀਂ ਨੀ ਖਾਣੀ। ਚਾਹੀਦੀ। ਖੀਰਾ ਖਾਲਾ। ਮੀਂਹ ਮੀਂਹ। ਮੀਂਹ ਆਉਣ ਲੱਗਿਆ ਨਾ ਮੀਂਹ ਸ਼ੁਰੂ ਹੋਊਗਾ ਤਦੋਂ। ਦਹੀਂ ਨਾ ਖਾਓ।
ਜਮੀ ਨੀਂ।
ਤੁਸੀਂ ਫਰੂਟਸ ਖਾ ਲੋ। ਉਹ। ਹੋਰ ਤੁਹਾਡੀ ਮੰਮੀ। ਠੀਕ ਆ ਸ਼ੂਗਰ ਵਗੈਰਾ ਠੀਕ ਆ ਉਹਨਾਂ ਦਾ ਔਰ ਉਹਨਾਂ ਦਾ ਪੈਰ ਪੈਰ। ਠੀਕ ਹੁਣ। ਦਾ ਹੋਰ ਤੁਸੀਂ ਗਏ ਨੀ ਫਿਰ ਤੋਂ ਚੈੱਕਅਪ ਲਈ।
ਕਿੱਥੇ? ਜੀ ਚ ਉਹ ਹਜੇ। ਦਿਨੀ ਬੁਲਾਇਆ ਵਾ।
ਕਿਉਂ?
ਹਜੇ ਨਹੀਂ ਹੋਣਾ ਬਸ। 'ਚ ਬੁਲਾਇਆ ਇਹਨਾਂ ਨੇ।
ਅੱਛਾ ਚੈੱਕਅਪ ਲਈ? ਚੰਗਾ। ਅੱਛਾ-ਅੱਛਾ।
ਹੋਰ ਸੁਣਾਓ ਤੁਹਾਡੀ ਮੰਮੀ ਠੀਕ ਨੇ ਸਾਰੇ ਠੀਕ ਨੇ ਘਰੇ?
ਸਾਰੇ ਠੀਕ। ਕੰਮ ਤੁਸੀਂ ਦੱਸੋ?
ਹੋਰ ਦੱਸੋ? ਹੁਣ ਤੁਸੀਂ ਕੀ ਕਰ ਰਹੇ ਹੋ?
ਕੁਛ।
ਰੋਟੀ ਪਾਣੀ ਦਾ ਕੀ ਪਲੈਨ ਹੈ ਤੁਹਾਡਾ?
ਮੈਂ ਦੱਸਿਆ ਤੁਹਾਨੂੰ ਅਸੀਂ ਬੱਡੇ ਤੇ ਜਾਣਾ ਐ।
ਅੱਛਾ ਸਾਰਿਆਂ ਨੇ ਜਾਣਾ ਮੈਂ ਕਿਹਾ ਬੱਚਿਆਂ ਨੇ ਜਾਣਾ ਵਾ।
ਹੂੰ ਹੁਣ ਤਾਂ ਨਿਤੇਸ਼ ਮੇਰੇ ਹਸਬੈਂਡ ਨੇ ਕੁਝ ਦੱਸਿਆ ਨੀ? ਕਿ ਸਾਰਿਆਂ ਨੇ ਜਾਣਾ? ਕਿ ਸਿਰਫ ਜੋਆਕਾ ਨੇ ਜਾਣਾ, ਬਟ, ਉਹ ਜੋ ਆਪ ਤੇ ਕਹਿ ਰਹੀ ਹੈ ਮੈਨੂੰ ਤਿਆਰ ਕਰਦੋ। ਮੈਂ ਜਾਣਾ ਮੈਂ ਜਾਣਾ, ਮੈਂ ਛੇਤੀ ਜਾਣਾ ਉੱਧਰ ਜੁਆਕ ਮੇਰੀ ਕੁੜੀ ਮਿਸ਼ਟੀ, ਉਸਦੀ ਸਹੇਲੀ ਆਊਗੀ ਛੇ ਵਜੇ, ਕਹਿਣੀ ਆ ਮੈਂ ਆਊਂਗੀ। ਮਿਸ਼ਟੀ ਤੈਨੂੰ ਲੈਣ ਦੀ ਪਹਿਲਾ,
ਹੂੰ ਅੱਛਾ ਜੀ। ਕੋਈ ਨੀ ਫਿਰ ਜਾ ਕੇ ਆਇਓ।
ਹੂੰ,
ਹੈਨਾ ਔ ਜਾ ਰਿਹਾ ਤਾਂ ਜਾਣਾ ਜ਼ਰੂਰੀ ਆ।
ਹੂੰ
ਹੋਰ ਦੱਸੋ? ਹੈਂ।
ਹਾਂਜੀ, ਕੀ ਬੋਲ ਰਹੇ ਕੀ ਦੱਸਾਂ ਭੈਣ ਜੀ ਹਾਲ ਬੜਾ ਬੁਰਾ ਹੋਇਆ ਪਿਐ
ਹੈਲੋ
ਹੈਲੋ ਆਵਾਜ਼ ਜਾ ਰਹੀ ਆ ਤੁਹਾਨੂੰ ਮੇਰੀ
ਕੀਆ ਮੇਰੀ ਨੀ ਆ ਰਹੀ ਅਛਾ ਤੁਹਾਨੂੰ
ਆਰੀ ਆਂ ਆ ਰੀਆ
ਠੀਕ ਆ ਮੈਂ ਤੁਹਾਨੂੰ ਕੀ ਕਹਿਣਾ ਸੀਗਾ
ਦੱਸੋ।
ਅਹ ਫਿਰ ਤੁਸੀਂ ਇੱਥੇ ਆਉਗੇ ਨਾ ਸਾਡੇ ਕੋਲ
ਹਾਂਜੀ ਆਏਂਗੇ ਆਏਂਗੇ ਦੇਖਦੇ ਹ ਦੋ ਤਿੰਨ ਮਹੀਨੇ ਬਾਅਦ ਜੇ ਅਸੀਂ ਅੱਗੇ ਜਾਣਾ ਹੈ
ਹਾਂ
ਸਾਊਥ ਦੇ ਕੋਲ ਸਾਊਥ ਹਾਂਜੀ ਕੇਰਲਾ ਵਗੈਰਾ ਤਾਂ ਅਸੀਂ ਤੁਹਾਡੇ ਪਿੰਡ ਜ਼ਰੂਰ ਆ ਕੇ ਜਾਵਾਂਗੇ
ਬਿਲਕੁਲ ਆਉ
ਬੌਬੇ ਨਾ
ਹਾਂਜੀ ਹਾਂ
ਅਸੀਂ ਜ਼ਰੂਰ ਆਵਾਂਗੇ।
ਆਇਓ ਫਿਰ
ਹਾਂਜੀ
ਮੈਨੂੰ ਵੀ ਦੱਸੋ ਕਦੋਂ ਆਵਗੇ।
ਦੇਖ ਰਹੇ ਆ ਜਦੋਂ ਟਾਈਮ ਮਿਲੂ ਤਦੋਂ ਟਾਈਮ ਦਾ ਹੀ ਪ੍ਰੋਬਲਮ ਹੈ। ਹੁਣ ਬੱਚਿਆਂ ਦੇ ਸਕੂਲ ਸ਼ੁਰੂ ਹੋ ਗਏ।ਹੁਣ ਤਾਂ ਸ਼ੁਰੂ ਹੋਏ ਦੋ ਹਫ਼ਤੇ ਹੀ ਹੋਏ ਹੁਣ ਦਿੱਕਤ ਦੇਖੋ ਦੀਵਾਲੀ ਦੀ ਛੁੱਟੀਆਂ ਅੱਜ ਨਹੀਂ ਤਾਂ ਫੇਰ ਨਹੀਂ ਸਾਲ ਚ ਤਾਂ ਫਿਰ ਅਗਲੀ ਗਰਮੀਆਂ ਚ
ਹਾਂ
ਕਿਉਂਕਿ ਗਰਮੀ ਤਾਂ ਅਸੀਂ ਪੂਰੇ ਮੇਰੇ ਮੇਰੇ ਪਿੰਡ ਜਾਂਦੇ ਨੇ ਮੇਰੀ ਮੰਮੀ ਦੇ ਘਰ
ਹੂੰ
ਤਾਂ ਇੱਕ ਪੂਰਾ ਦਿਨ ਪੂਰਾ ਛੁੱਟੀ ਉੱਧਰ ਹੀ ਚੱਲ ਜਾਂਦੀ ਆ।
ਅੱਛਾ ਹਾਂ, ਹਾਂ।
ਤਾਂ ਦੇਖੋ ਫਿਰ ਦੀਵਾਲੀ ਤੇ ਆਂਦੇ ਆ ਸਾਡੇ ਇੱਧਰ
ਆਇਓ ਠੀਕ ਐ
ਹਾਂਜੀ, ਹਾਂ, ਤੁਸੀਂ ਧਿਆਨ ਰੱਖੋ ਭੈਣਜੀ, ਹਾਂਜੀ। ਧਿਆਨ ਰੱਖੋ ਤੁਹਾਡਾ ਮੰਮੀ ਦਾ
ਹਾਂ ਤੁਸੀ ਵੀ
ਹਾਂਜੀ ਚਲੋ। ਹਾਂਜੀ ਬਸ ਭੈਣ ਜੀ ਮੈਂ ਤੁਹਾਡੇ ਨਾਲ ਬਾਦ ਚੋਂ ਗੱਲ ਕਰਨੀ ਆ। ਬਾਅਦ ਚੋਂ ਗੱਲ ਕਰਨੀ ਆ ਤੁਹਾਡੇ ਨਾਲ
ਠੀਕ ਹੈ ਹਾਂਜੀ ਠੀਕ ਹੈ, ਫਿਰ ਕਰ ਹੋ ਸਸ ਰੀ ਕਾਲ।